ਜੀ
ਹੈਲੋ ਸਤਿ ਸ੍ਰੀ ਅਕਾਲ ਜੀ ਕਿਆ ਹਾਲ ਹੈ। ਠੀਕ ਹੋ ਤੁਸੀ
ਵਧੀਆ- ਵਧੀਆ ਤੁਸੀਂ ਦੱਸੋ-
ਹਾਂਜੀ ਜੀ ਬਹੁਤ ਵਧੀਆ ਮੈ ਤੇ ਅੱਜ ਇਤਨਾ ਵਧੀਆ ਨਾ ਕਿ ਅਸੀ ਇਕ ਜਗ੍ਹਾ ਆਏ ਸੀ ਨਾ ਮਤਲਬ ਤੁਸੀ ਸਾਨੂੰ ਰਿਕਮੈਂਡ ਨੀ ਕੀਤਾ ਸੀ ਕਿ ਤੁਸੀ ਇਕ ਵਿਲੇਜ ਹੈ। ਉਸ ਤਰਫ ਜਾ ਕੇ ਦੇਖੋ ਮੈਂ ਕਿਹਾ ਚਲੋ ਛੁੱਟੀਆਂ ਸਨ ਤੇ ਚਲੋ ਘੁੰਮਣ ਆ ਗਏ ਸੀ ਤੁਹਾਨੂੰ ਕੋਲ ਹੀ ਨੀ ਕਰਨ ਹੋਈ, ਹਾਂਜੀ-ਹਾਂਜੀ ਤੁਹਾਨੂੰ ਕਾਲ ਹੀ ਨੀ ਕਰਨ ਹੋਈ ਮੈਂ ਕਿਹਾ ਚਲੋ ਅਹ ਤੁਹਾਡੀ ਕੋਲ ਆ ਗਈ ਮੈਂ ਕਿਹਾ ਚਲੋ ਤੁਹਾਨੂੰ ਦੱਸ ਦੇਈਏ, ਬਹੁਤ ਵਧੀਆ ਜਗ੍ਹਾ ਹੈ ਤੇ ਨਾਲੇ ਪੋਲਿਊਸ਼ਨ ਤੋਂ ਵੀ ਦੂਰ
ਹਮ ਇਹੀ ਤੇ ਫਾਇਦਾ ਹੁੰਦਾ ਵਿਦੇਸ਼ ਦਾ, ਇਹੀ ਤੇ ਫਾਇਦਾ ਉਹਨੂੰ ਕੋਈ ਪਲੋਲੂਸ਼ਨ, ਪੋਲਿਊਸ਼ਨ ਨਹੀਂ ਹੈਗਾ, ਸਭ ਕੁਛ ਔਰਗੈਨਿਕ ਹੈਗਾ ਵੇ ਕੋਈ ਮਤਲਬ ਮਿਲਾਵਟ ਨਹੀਂ ਹੈਗੀ, ਸਮਾਨ 'ਚ
ਬਿਲਕੁਲ-ਬਿਲਕੁਲ ਫਰੈਸ਼ ਏਅਰ ਫਰੈਸ਼ ਏਅਰ, ਬਹੁਤ ਮੇਰੇ ਤੇ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਇੱਧਰ ਆ ਕੇ, ਹਾਂ ਸਵੇਰੇ- ਸਵੇਰੇ ਉਠੋ ਫਰੈਸ਼ ਹਵਾ- ਬਹੁਤ ਵਧੀਆ ਮੈ ਕਿਹਾ ਮੈ ਤੇ ਕਹਿੰਦੀ ਆ ਕਿ- ਸ਼ਹਿਰ ਤੂੰ ਸਿਟੀ ਤੂੰ ਤੇ ਗ੍ਰਾਂ- ਇਸ ਚੀਜ਼ ਤੋਂ ਵਧੀਆ ਕਿ ਚਲੋ, ਔਰਗੈਨਿਕ ਚੀਜ਼ਾਂ ਮਿਲਦੀਆਂ ਨੇ ਸਾਨੂੰ ਫਰੈਸ਼ ਏਅਰ, ਨੋਇਜ਼ ਪੋਲਿਊਸ਼ਨ ਤੋਂ ਦੂਰ ਅਸੀ ਹੈਨਾ, ਗੱਡੀਆਂ ਦਾ ਗ ਹਾਂ ਗੱਡੀਆਂ ਦੇ ਗੰਦੇ ਧੂੰਏ ਤੋ ਤੇ ਦੂਰ ਆ ਅਸੀ
ਹਾਂਜੀ ਇਹ ਤੇ ਹੈ। ਸੀ- ਤੇ ਹੈ। ਬਈ ਸਿਟੀਜ਼ 'ਚ ਐ ਹੁੰਦਾ ਫੈਕਟਰੀਆਂ ਕਿੰਨੀਆਂ ਖੁੱਲੀਆਂ ਹੋਈਆਂ
ਬਿਲਕੁਲ- ਬਿਲਕੁਲ ਪੋਲਿਊਸ਼ਨ, ਗੱਡੀਆਂ ਦਾ ਪੋਲਿਊਸ਼ਨ ਹੋ ਗਿਆ ਸਾਡੇ ਬੱਚਿਆਂ ਤੇ ਇਮਿਊਨਿਟੀ ਇਤਨੀ ਵੀਕ ਹੈਗੇ। ਅਸੀ ਹਨਾ, ਦੇਖੋ ਹੁਣ ਤੁਸੀ ਖੁਦ ਡਿਫਰੈਂਸ ਲਗਾਲੋ ਕਿ ਸ਼ਹਿਰਾਂ ਦੇ ਬੱਚਿਆਂ ਦੀ ਇਮਿਊਨਿਟੀ ਦੇਖਲੋ ਤੇ ਗਾਵ ਦੇ ਬੱਚਿਆਂ ਦੀ ਇਮਿਊਨਟੀ ਦੇਖ ਲੋ ਕਿਤਨੀ ਸਟਰ੍ਰੋਂਗ ਹੁੰਦੀ ਹੈ। ਸ਼ਹਿਰਾਂ ਦੇ ਬੱਚਿਆਂ ਦੀ ਇਮਿਊਨਿਟੀ ਤੋਂ ਹਨਾ
ਉਹ ਸਹਿਰ ਵਿਲੇਜ 'ਚ ਹੋਗਨਾ- ਵਿਲੇਜ 'ਚ ਆ ਗਿਆ ਓਦਾਂ ਉਹਨਾਂ ਦਾ ਫੂਡ ਹੈਗਾ ਉਹ ਕੋਈ ਵੀ ਮਿਲਾਵਟ ਨਹੀ ਹੈਗੀ ਫੂਡ ਸਭ ਕੁਛ ਘਰਦਾ ਹੁੰਦਾ ਉਹਨਾਂ ਦਾ ਦਾ ਦੁੱਧ ਪਨੀਰ ਸਭ ਘਰ ਹੁਣ, ਇਥੇ ਮਿਲਾਵਟੀ ਹੁੰਦਾ ਕਿ ਮਿਲਾਵਟੀ ਕਰਕੇ ਬਣਾਉਦੇ ਨੇ ਸਭ ਕੁਛ। ਪਨੀਰ ਵੀ ਹੋ ਗਿਆ, ਸੰਤਾ- ਅਗਲਾ ਤਾਂ ਮਨੋ ਲੇਗਯਾ ਕੀ ਪਿਓਰ ਹੈਗਾ, ਬਟ ਸਾਨੂੰ ਤਾਂ ਨੀ ਪਤਾ ਕਿ ਪਿਓਰ ਹੈ ਜਾਂ ਫਿਰ ਮਿਲਾਵਟ ਏ।
ਹਾਂ, ਉਹ ਤੇ ਹੈ ਅਸੀ ਵੀ ਦੁੱਧ ਪੱਤੇ ਨੀ, ਕਿੰਨਾਂ ਕੋਲੋਂ ਲਗਾਉਦੇ ਆ ਤੇ ਉਹ ਵੀ, ਵਿਚ ਪਾਣੀ ਮਿਲਾ ਕੇ ਦਿੰਦੇ ਨੇ ਕੇ ਦੇਣਦੇ ਨੇ ਔਰਗੈਨਿਕ ਤੇ ਹੈ ਨੀ ਨਾ, ਓਰੀਜਨਲ ਤੇ ਹੈ ਨੀ ਨਾ, ਪਿਓਰ ਨੀ ਹੈ। ਤੇ ਗ੍ਰਰਾਂ ਦੇ ਵਿਚ, ਚਲੋ ਇਹ ਤੇ ਵਧੀਆ ਨਾ, ਕਿ ਅਸੀ ਪਿਓਰ ਚੀਜ਼ਾਂ ਖਾਂਦੇ ਹਾਂ। ਅਸੀ, ਇੱਧਰ ਦਾ- ਹਾਂ, ਅਸੀ ਤੇ ਜਦੋ ਦੇ ਆਏ ਨੇ, ਅਸੀ ਚਾਹ ਤੇ ਪੀਤੀ ਹੀ ਨਹੀ ਹੈ, ਦੁੱਧ ਹੀ ਪੀਤਾ ਹੈ। ਬਹੁਤ ਕੀ ਵਧੀਆ, ਮਤਲਬ ਇੱਕ ਤੇ ਇਤਾ ਮਿੱਠਾ ਦੁੱਧ ਤੇ ਦੂਜੇ ਇਤਨਾ ਪਿਓਰ। ਲੱਗ ਰਿਹਾ ਸੀ ਕਿ ਅਸੀ ਕੋਈ ਦੁੱਧ ਪੀ ਰਹੇ ਹਾਂ, ਹਾਂਜੀ ਹ
ਹਾਂਜੀ, ਹਾਂਜ ਤੇ ਹੈ ਏਹੀ ਤੇ ਫਾਇਦਾ ਹੁੰਦਾ ਹੈ ਵਿਦੇਸ਼ ਦਾ, ਫਰੈਸ਼ ਏਅਰ ਮਿਲਦੀ ਹੈ। ਮਤਲਬ ਕਿ ਪਿਓ ਪੂਰੀ ਸ਼ਾਂਤੀ ਹੈਗੀ ਉੱਥੇ, ਇੱਕ ਜਾਂਦਿਆਂ ਹਨਾ।
ਸ਼ਾਂਤੀ, ਬਿਲਕੁਲ ਸਕੂਨ ਜਿਹਾ ਮਹਿਸੂਸ ਹੁੰਦਾ, ਬਹੁਤ ਵਧੀਆ ਲੱਗਦਾ ਇੱਧਰ ਆਕੇ। ਮੈਂ ਉਹੀ, ਮੈਂ ਆਪਣੇ ਹਸਬੈਂਡ ਨਾਲ ਗੱਲ ਕਰਦੀ ਸੀ ਕਿ ਮੈਂ ਕਿਹਾ ਵੀਰ ਨੇ ਸਾਨੂੰ ਅੱਛੀ ਸਲਾਹ ਦਿੱਤੀ, ਬਹੁਤ ਅੱਛੀ, ਅ ਜਗ੍ਹਾ ਰਿਕਮੈਂਡ ਕੀਤੀ ਸਾਨੂੰ ਬਹੁਤ ਵਧ ਵਧੀਆ ਲੱਗਿਆ, ਮੈਨੂੰ।
ਹਾਂਜੀ, ਹਾਂਜੀ ਹੁਣੇ ਸ਼ਹਿਰਾਂ ਚ ਚ ਹੁੰਦਾ ਹੈ ਕਿ ਤੁਸੀਂ ਸਾਡੇ ਇੱਧਰ ਦਾ ਹੀ ਲਾ ਲਓ, ਸਵੇਰੇ ਉੱਠੋ ਠੱਕ ਠੱਕ ਦੀ ਆਵਾਜ਼ਾਂ ਆ ਜਾਂਦੀ ਹੈ ਨੇ। ਟਰੈਕਟਰ ਦੀ ਆਵਾਜ਼ਾ ਆ ਜਾਏਗੀ, ਮਸ਼ੀਨਾਂ ਚੱਲਣਗਾ ਉੱਥੇ ਮਤਲਬ ਸਵੇਰੇ ਉੱਠ ਵਿਲੇਜ ਗੁਰਬਾਣੀ ਦੀ ਆਵਾਜ਼ ਆਏਗੀ, ਗੁਰਦੁਆਰੇ ਪਾਠੀ ਸਿੰਘ ਦੀ ਆਵਾਜ਼ ਆਉਂਦੀ ਹੈ। ਮਤਲਬ ਇਹ ਹਿਸਾਬ ਦਾ ਏਦ ਹੁੰਦਾ ਕਿ ਜਿਵੇਂ ਕੋਈ ਸਵਰਗ ਵਿਚ ਨੀ ਚਲੇ ਜਾਂਦਾ ਬੰਦਾ ਹਨਾ।
ਹਾਂ, ਉਹੀ ਨਾ ਮੇ ਉਹ ਕਹਿਰੀਆ ਨਾ, ਜਿੱਦਾਂ ਸਕੂਨ ਮਿਲਦਾ ਨਾ ਬੰਦੇ ਨੂੰ ਇਕ ਤੇ ਰਾਤ ਟਾਈਮ ਵੀ ਬਹੁਤ ਮਜ਼ਾ ਆਉਦਾ, ਮਤ ਮਤਲਬ, ਮਤਲਬ ਕੋਈ ਸ਼ੋਰ- ਸ਼ਰਾਬਾ ਨੀ, ਠੰਡੀ ਹਵਾ ਸਭ ਕੁਛ ਬੜਾ ਵਧੀਆ ਲੱਗਿਆ ਮੈਨੂੰ, ਮਤਲਬ ਲ ਇੱਧਰ ਆਕੇ।
ਉਹੀ ਨਾ ਮੈ, ਉਹ ਗੱਲ ਕਰ ਰਹੀ ਸੀ ਕਿ ਕਿਵੇੈ ਆਪਣੇ ਹਸਬੈਂਡ ਨਾਲ ਗੱਲ ਕਰ ਰੀ ਸੀਗੀ, ਦੇਖੋ ਦੇਖੋ, ਸਾਡੇ ਸ਼ਹਿਰਾਂ ਦੇ ਬੱਚਿਆਂ ਦੀ ਇਮਿਊਨਿਟੀ ਦੇਖੋ ਕਿਤਨੀ ਵੀਕ ਹੈ। ਉਹ ਇਧਰ ਆ ਕੇ ਨਾ ਬੱਚਿਆਂ ਨੂੰ, ਇਹ ਵਾਲਾ ਤੇ ਦੁਧ ਪਚਦਾ ਹੀ ਨੀ ਕਿਉਕਿ ਉਹ ਮਿਕਸ ਦੁੱਧ ਪੀਣ ਦੇ ਵਿਚ, ਉਹ ਹੋ ਗਏ ਨੇ ਹਨਾ
ਹੂੰ, ਉਹ ਨਾ ਜਿਹੜਾ ਡਾਇਜਸ ਸਿਸਟਮ ਹੈਗਾ, ਉਹਨੂੰ ਪਕੜ ਲਿਆ ਸਿਰਫ, ਮਤਲਬ ਕੀ ਪਿੰਡਾਂ ਦਾ ਦੁਧ ਪੀ ਨੀ ਸਕਦੇ ਪਿਓਰ
ਨਹੀਂ ਪੀ ਸਕਦੇ ਹਾਂ, ਉਹੀ ਨਾ ਉਹਨਾਂ ਨੂੰ ਵੀ ਸਹੀ ਗੱਲ ਹੈ, ਕਦੇ ਢਿੱਡ ਦੁੱਖ ਜਾਂਦਾ ਹੈ ਕਦੇ ਕੁੱਛ ਦੁੱਖ ਜਾਂਦਾ ਹੈ। ਨਹੀਂ ਪਚਦਾ ਉਹਨਾਂ ਨੂੰ, ਬਟ ਮੈਂ ਉਹੀ ਗੱਲ ਕਰੀ ਸੀ, ਇਹਨਾਂ ਬੱਚਿਆਂ ਨੂੰ ਅਗੇਰ ਮੋਮੋ ਵਗੈਰਾ ਪੀਜ਼ੇ ਵਗੈਰਾ, ਸਾਹਮਣੇ ਰੱਖਦੇ ਹੋ ਨਾ ਇੱਕ ਮਿੰਟ ਨੀ ਲਾਉਣਗੇ ਖਾਣ ਨੂੰ ਤੇ ਇਹਦੇ ਪਿਓਰ ਚੀਜ਼ਾਂ ਇਥੇ ਪਿਓਰ ਚੀਜ਼ਾਂ ਮਿਲ ਰਹੀਆਂ, ਬਾਜ਼ਰੇ ਦੀ ਰੋਟੀ ਵੀ ਉਹਨਾਂ ਨੇ ਬਣਾ ਕੇ ਦਿੱਤੀ ਸਾਨੂੰ ਇੰਨੀ ਯੰਮੀਂ, ਇਤਨੀ ਟੇਸਟੀ ਸੀ ਉੱਪਰ ਮੱਖਣ ਲਗਾ ਕੇ ਦਿੱਤਾ ਉਹਨਾਂ ਨੇ। ਔਰ ਘਰ ਦਾ ਮੱਖਣ ਹੋਏ, ਬਾਜਰੇ ਦੀ ਰੋਟੀ ਬਣੀ ਬਣਾਈ ਮਿਲੇ ਤੇ ਹੋਰ ਕੀ ਚਾਹੀਦਾਂ। ਉਹੀ ਹਾਂ, ਮੈਨੂੰ ਹਾਂ, ਬਹੁਤ
ਬਾਕੀ ਵਿਲੇਜ ਚ ਇਹ ਹੁੰਦਾ ਕਿ ਥੋੜਾ ਸਟੱਡੀ ਵਗੈਰਾ ਦਾ ਪੰਗਾ ਪੈ ਜਾਂਦਾ ਹਨਾ। ਸਿਟੀ ਚ ਅ ਹੁੰਦਾ ਕਿ ਸਟੱਡੀ ਮਤਲਬ ਬੱਚਾ ਪਿਓਰ ਇੰਗਲਿਸ਼ ਮੀਡੀਅਮ ਵਿੱਚ ਚਲਾ ਜਾਂਦਾ ਆ।
ਬਿਲਕੁਲ, ਬਿਲਕੁਲ, ਬਿਲਕੁਲ ਇੰਸਟੀਟਿਊਟ ਹਾਂ, ਵਿਲੇਜ ਵੀ ਹਾਂ ਇਹ, ਇਹ ਚੀਜ਼ ਤ ਵਿਲੇਜ ਵੀ ਥੋੜਾ ਹੈ ਕਿ ਇੱਥੇ ਹੁਣ ਦੇਖੋ, ਜਿੱਦਾਂ ਅਸੀ ਗਰੋਸਰੀ ਕਰਨ ਲਈ ਜਾਂਦੇ ਆ ਹਨਾ ਤੇ ਉਹਦੇ ਲਈ ਸਾਨੂੰ ਇੱਧਰ, ਬੜੇ ਸ਼ਹਿਰ ਹੀ ਜਾਣਾ ਪੈਂਦਾ ਇੱਧਰੋਂ। ਇਹ ਮੇਂ ਇਹਨਾਂ ਨੂੰ ਪੁੱਛ ਰਹੀ ਸੀ, ਬਈ ਕਿ ਤੁਸੀਂ ਸਮਾਨ, ਇਕੱਠਾ ਕਿੱਦਾਂ ਲੇਕੇ ਆਂਦੇ ਹੋ? ਕਹਿੰਦੇ ਮਹੀਨੇ ਦਾ ਇੱਕੋ ਵਾਰੀ ਲੈਕੇ ਆਂਦੇ ਆ। ਮੈਂ ਕਿਹਾ, ਇਹਦੇ ਇਸ ਚੀਜ਼ ਤੋਂ ਨਾ ਸਾਡਾ ਸ਼ਹਿਰ ਥੋੜ੍ਹਾ ਚਲੋ ਵੱਧ ਇਹ ਅੱਗੇ ਹੈ। ਕਿ, ਗਰੋਸਰੀ, ਸਟੋਰਸ ਵਗੈਰਾ ਵੀ ਕੋਲ ਹਾਂ। ਨਾਲੇ ਕੀ ਕਹਿੰਦੇ ਉਸਨੂੰ, ਕੱਪੜਿਆਂ ਦਾ ਵੀ ਚਲੋ ਵ, ਕੋਲ ਈ ਐ। ਜਿਸ ਟਾਈਮ ਜਾਓ, ਉਸੀ ਟਾਈਮ ਲੈਕੇ ਆਓ, ਜੋ ਚੀਜ਼ ਚਾਹੀਦੀ ਹੋਈ ਤੇ ਛੱਡ, ਇੱਕਦਮ ਮਿਲ ਜਾਂਦੀ ਐ।
ਹਾਂਜੀ। ਐ, ਤੇ ਹੈਗਾ ਦੇ।
ਅਂ। ਇਸ ਚੀਜ਼ ਤੋਂ ਦੇਖਿਆ ਜਾਏ ਤੇ ਸਾਡਾ ਸਿਟੀ ਵੀ ਥੋੜਾ
ਠੀਕ ਹੈਗਾ। ਬਾਕੀ ਅਜੇ ਸਿਟੀ'ਚ ਐ ਥੋੜਾ, ਪੋਲਿਊਸ਼ਨ ਵਗੈਰਾ ਦਾ ਚੱਕਰ ਏ।
ਹਾਂਜੀ-ਹਾਂਜੀ। ਹਾਂ, ਉਹੀ ਨਾ ਪੋਲਿਊਸ਼ਨ ਦੇ ਹੀ ਚੱਕਰ ਤੋਂ ਅਸੀਂ ਉਹੀ ਕਹਿ ਰਹੇ, ਮੈਂ ਕਿਹਾ ਅਹ, ਕਿਤਨੀ ਦੇਰ ਬਾਅਦ ਅਸੀਂ ਫਰੈਸ਼ ਏਅਰ ਲਿੱਤੀ ਐ, ਹੈਨਾ ਫਰੈਸ਼ ਏਅਰ ਵਿੱਚ ਘੁੰਮ ਰਿਹਾਂ, ਨੀ ਤੇ ਕਿੱਥੇ ਉੱਠਣ ਹੂੰਦਾ। ਸਾਡੇ ਉੱਥੇ ਤੇ ਬਸ ਸਵੇਰੇ ਸਵੇਰੇ ਹੀ ਗੱਡੀਆਂ ਸਟਾਰਟ ਹੋ ਜਾਂਦੀਆਂ ਤੇ ਚਲੋ ਜੀ, ਪੋਲਿਊਸ਼ਨ ਸਟਾਰਟ। ਹਾਂਜੀ-ਹਾਂਜੀ-ਹਾਂਜੀ। ਇਧਰ ਦਾ ਟਾਈਮਿੰਗ ਵੀ ਬਹੁਤ ਅਲੱਗ ਐ, ਸਾਡੇ ਉਧਰ ਟਾਈਮਿੰਗ ਤੋ, ਮਤਲਬ ਵਧੀਆ। ਇੱਕ, ਹਾਂ ਸਾਡੇ ਇੱਕ ਬੰਦੇ ਦੀ ਹੈਲਥ ਦੇ ਲਈ ਵਧੀਆ ਟਾਈਮਿੰਗ ਐ, ਮਤਲਬ ਅਠ ਸਾਢੇ-ਸੱਤ, ਅੱਠ ਵਜੇ ਤੱਕ ਇਹ, ਰੋਟੀ ਖਾਕੇ ਸੌ ਜਾਂਦੇ ਨੇ। ਸਵੇਰੇ ਜਲਦੀ ਉੱਠ ਜਾਂਦੇ ਨੇ, ਪੰਜ, ਛੇ ਵਜੇ ਤੱਕ ਹਾਂਜੀ-ਹਾਂਜੀ।
ਐਈ ਹੁੰਦਾ ਨਾ, ਟਾਇਮ ਮੈਨੇਜਮੈਂਟ ਉਧਰ ਵਧੀਆ ਵੀ ਏ। ਦੇਸ਼ ਦੀ ਟਾਈਮ ਮੈਨੇਜਮੈਂਟ ਵਧੀਆ।
ਹਾਂਜੀ-ਹਾਂਜੀ-ਹਾਂਜੀ। ਉਹੀ ਨਾ ਮੈਂ ਦੇਖ ਰਹੀ ਸੀ, ਛੋਟੇ-ਛੋਟੇ ਬੱਚੇ ਇਤਨੀ ਜਲਦੀ ਸੋ ਜਾਂਦੇ ਹਨ, ਉਹਨਾਂ ਨੂੰ ਭੁੱਖ ਹੀ ਇੰਨੀ ਜਲਦੀ ਲੱਗ ਜਾਂਦੀ ਕਿ ਕਿ ਉਹ ਹਿੱਲੇਦੇ ਹੀ ਨੇ ਇਸ ਤਰੀਕੇ ਦੇ, ਤੇ ਸਾਡੇ ਬੱ ਚਿਆਂ ਨੂੰ ਦਸ, ਇਆਰਾਂ ਵੱਜ ਗਏ ਸੀ ਰਾਤ ਨੂੰ, ਸੋਣ ਦਾ ਨਾਮ ਹੀ ਨੀ ਲੇ ਰਹੇ ਸੀ, ਕਿਉਂ ਤੁੰ ਹਿੱਲੇਦੇ ਹੀ, ਇਹਨੂੰ
ਹਾਂ, ਜਿਵੇਂ ਬੰਦਾ ਜਿੱਥੇ ਰਵੇ, ਉਹਨੂੰ ੳਹਦੇ ਸਿਸ ਸਿਸਟਮ ਈ ਸਹੀ ਲਗਦਾ।
ਹਾਂ, ਬਟ ਇਹ ਕਿ, ਹਾਂ। ਜੀ-ਜੀ-ਜੀ-ਜੀ, ਬਿਲਕੁਲ-ਬਿਲਕੁਲ। ਉਹੀ, ਮੇਂ ਇਹੀਓ ਦੇਖਰੀਂ ਸਾਂ, ਮੈਂ ਕਿਹਾ ਲੇਕਿਨ ਸਾਡੇ ਬੱਚਿਆਂ ਦਾ ਇਮਿਊਨਿਟੀ ਸਿਸਟਮ ਤੇ, ਇਹ ਉੱਠਣਾ, ਸੋਨਾ ਇਹ, ਇਹਨਾਂ ਚੀਜ਼ਾਂ ਤੋਂ ਨਾ ਉਹਨਾਂ ਦਾ ਸਿਸਟਮ ਬਹੁਤ ਵਧੀਆ। ਵਧੀਆ। ਕਮ ਸੇ ਕਮ ਹੈਲਥ ਤੇ, ਪ੍ਰੋਬਲਮ ਤੇ ਨੀ ਨਾ ਪੈਂਦੀ। ਅਸੀ ਜਿਤਨਾ ਲੇਟ ਉੱਠਾਂਗੇ, ਸਾਡੀ ਹੈਲਥ ਵੀ ਉਤਨੀ ਓਏਗੀ ਹਨਾ, ਜਿਸ ਤਰ੍ਹਾਂ ਲੇਟ ਹਾਂ, ਹੈਲਥ ਇਸ਼ੂਜ ਸਾਨੂੰ ਬਹੁਤ ਜਿਆਦਾ ਹੁੰਦੇ ਹਨ।
ਹਾ, ਰਾਤੀ ਲੇਟ ਸੋਈਏ ਸਵੇਰੇ ਲੇਟ ਉੱਠੀਏ ਹੈੜੇਕ, ਹੈਡੇਕ ਹੁੰਦਾ, ਸਿਰ ਦਰਦ ਵਗੈਰਾ ਕੋਈ ਕ ਕੁਛ ਹੁੰਦਾ, ਕਦੇ ਕੁਛ ਹੁੰਦਾ।
ਉਹੀ ਨਾ, ਹਾਂਜੀ-ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ, ਉਹੀ ਨਾ ਇੱਧਰ ਠੀਕ ਹੈ ਨਾ। ਟਾਈਮ ਸਿਰ ਸੋਨਾ, ਟਾਈਮ ਸਿਰ ਉ ਉੱਠਣਾ, ਨਾਲੇ ਟਾਈਮ ਤੇ ਹੀ ਹਰ ਚੀਜ਼ ਹੈ, ਕੰਮ ਵੀ। ਇਤਨੀ ਜਲਦੀ ਹੋ ਜਾਂਦੈ ਨਾ, ਇੱਧਰ ਪਤਾ ਹੀ ਨਹੀਂ ਚੱਲਦਾ ਬਾਰਾ ਵਜੇ ਇਆਰਾਂ, ਬਾਰਾਂ ਵਜੇ ਤੱਕ ਤੇ ਕੰਮ ਸਾਰਾ ਖਤਮ ਹੋ ਜਾਂਦਾ ਹੁੰਦਾ ਤੇ ਅਸੀਂ ਉੱਥੇ ਸ਼ਹਿਰ ਦੇ, ਅਸੀਂ ਤੇ ਪੂਰਾ ਦਿਨ ਹੀ ਲੜਗੇ ਰਹਿੰਦੇ ਹਾਂ। ਕਿਸ ਟਾਈਮ ਖ਼ਤਮ ਹੋਇਗਾ, ਉੱਠਾਂਗੇ ਰੋਟੀ-ਪਾਣੀ
ਵਿਲੇਜ ਦੇ ਬੰਦੇ ਗੱਲਾਂ ਵੀ ਬੜੇ ਵਧੀਆ ਕਰਦੇ ਆ, ਬਹੋ ਨਾ ਨਾਲ ਫਿਰ ਵੱਡੇ ਬਜ਼ੁਰਗ ਬੈਠੇ ਨੇ, ਸਾਰੇ ਇਕੱਠੇ ਹੋਕੇ। ਬੜੀ ਵਧੀਆ-ਵਧੀਆ ਗੱਲਾਂ ਕਰਨਗੇ। ਮਤਲਬ ਕੀ ਐਹ ਹੁੰਦਾ, ਬੰਦੇ ਦਾ ਟਾਈਮ ਪਾਸ ਬਹੁਤ ਵਧੀਆ ਹੋ ਜਾਂਦਾ ਬੈ
ਜੀ- ਜੀ- ਜੀ- ਜੀ, ਬਿਲਕੁਲ- ਬਿਲਕੁਲ, ਮੈਂ ਹਾਂਜੀ- ਹਾਂਜੀ- ਹਾਂਜੀ ਮੈਨੂੰ ਉਹ ਪੁੱਛ ਰਹੇ ਸੀ, ਤੁਹਾਨੂੰ ਕਿੰਨੇ ਦੱਸਿਆ ਸੀ ਇੱਧਰ ਦਾ, ਮੈਂ ਉਹਨੂੰ ਦੱਸਿਆ ਮੈਂ ਮੇਰੀ ਵੀਰ ਉਹਨਾਂ ਨੇ ਸਾਨੂੰ ਰਿਕਮੈਂਡ ਕੀਤਾ ਸੀ, ਕਿ ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਨੂੰ ਬਹੁਤ ਮਜ਼ਾ ਆਏਗਾ। ਜੇ ਨਾ ਮਜ਼ਾ ਆਇਆ ਤੇ ਤੁਸੀਂ ਮੈਨੂੰ ਦੱਸਿਓ, ਤੇ ਉਹੀ ਅਹ ਕਹਿਣ ਲੱਗੇ, ਕਿ ਇੱਧਰ ਐ ਕਿ ਇੱਥੇ ਅਸੀਂ ਇੱਕ ਦੂਜੇ ਨਾਲ ਬੈਠਦੇ ਆਂ, ਗੱਲਾਂ ਬਾਤਾਂ ਕਰਦੇ ਆਂ, ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਆ ਨਾ, ਹੁਣ ਸ਼ਹਿਰ ਦਾ ਇਹ ਕਿ ਸ਼ਹਿਰ ਦਾ ਮਸ ਹੀ ਜਾ ਕੇ ਕੰਮ ਤੋਂ ਆਪਣੇ ਫ੍ਰਰੀ ਹੋਣ ਦੇ-ਦੇ ਸ਼ਾਮ ਨੂੰ ਰਾਤ ਨੂੰ ਪੁੱਜਣਗੇ ਘਰ, ਤੇ ਚਲੋ ਜੀ ਫੇਰ ਥ ਥਕਾਵਟ ਨਾਲ ਸੋ ਜਾਂਦਾ ਬੰਦਾ, ਹਾਂ ਇਹ ਸਾਡਾ ਇੱਥੇ ਕਿ ਸਿਸਟਮ ਇਹਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ, ਕਿ ਸਾਰੇ ਇਕੱਠੇ ਬਹਿ ਕੇ, ਅਹ ਡਿਨਰ ਵੀ ਇਕੱਠੇ ਕਰਨਾ, ਲੰਚ ਵੀ, ਬ੍ਰੇਕਫਾਸਟ ਵੀ। ਕੱਠੇ ਬਹਿ ਕੇ ਗੱਪਾਂ ਗੱਲਾਂ-ਬਾਤਾਂ ਕਰਦੇ ਨੇ, ਬਹੁਤ ਵਧੀਆ। ਵਧੀਆ ਸਿਸਟਮ ਐ, ਇੱਧਰ ਦਾ ਮੈਨੂੰ ਹਾਂ ਬਸ ਇਸ ਚੀਜ਼ ਤੋਂ ਥੋੜ੍ਹਾ ਹੈ, ਕਿ ਅਹ ਜਿੱਦਾਂ ਬਾਜ਼ਾਰ ਵਗੈਰਾ, ਸਟੋਰਸ ਵਗੈਰਾ ਦੂਰ
ਨੇ ਘਟ ਹੀ ਆਈ ਉਹਨੂੰ
ਹਾਂ, ਇੱਧਰ ਬਹੁਤ ਹੀ ਮਤਲਬ ਇੱਕ ਦੋ ਹੀ ਹੋਣਗੇ, ਜ਼ਿਆਦਾ ਤੋਂ ਜ਼ਿਆਦਾ ਦੋ ਤਿੰਨ ਹਾਂਜੀ ਬਟ ਤੇ ਕੀ ਹਾਂ, ਉਹਦੇ ਵਿਚ ਵੀ ਚੋਇਸਿਸ ਘੱਟ ਹੀ ਹੁੰਦੀ ਆ, ਜੀ-ਜੀ
ਵਗੈਰਾ ਦਾ ਚੱਕਰ ਹੀ ਹੈਗਾ ਬਸ, ਇੱਥੇ ਥੋੜੇ ਜਿਆਦਾ ਇੰਗਲਿਸ਼ ਮੀਡੀਅਮ ਘੱਟ ਐ ਨਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਉਹੀ ਸੁਣਾ ਰਹੇ ਸੀ, ਜੀ-ਜੀ
ਬਾਕੀ ਹੁਣ ਕਹਿੰਦੇ ਤੇ ਆ ਕਿ ਬਈ ਕਹਿ ਤੇ ਰਹੇ ਨੇ, ਕਿ ਵਲੇੇਜ਼ ਚ ਹੁਣ ਸਟੱਡੀ ਸਿਸਟਮ ਵਧੀਆ ਕਰਨਗੇ। ਦੇਖੋ ਹੁਣ ਕਰਦੇ ਨੀ ਕਰਦੇ।
ਹਾਂਜੀ ਬਿਲਕੁਲ, ਇੱਕ ਇਥੇ ਟਰੱਸਟ ਵੀ ਐ, ਉਹਨਾ ਨੇ ਵੀ ਸਟਾਰਟ ਕੀਤਾ ਦਾ। ਉਹ ਬਹੁਤ- ਬਹੁਤ ਵਧੀਆ, ਕਿ ਕੀਤਾ ਦਾ ਜਿੰਨਾਂ ਦੇ ਮਤਲਬ ਅਹ ਘਰ ਬੇਰੁਜ਼ਗਾਰ ਐ, ਮਤਲਬ ਜੋ ਨਹੀਂ ਕਰ ਸਕਦੇ।
ਹਾਂ, ਉਹ ਉਹਨਾਂ ਲਈ ਨਾ ਫ੍ਰੀ ਟਰਸਟ ਖੋਲਿਆ ਦਾ ਇਹਨਾਂ ਨੇ। ਕਿ ਐਜੂਕੇਸ਼ਨ ਫਰੀ ਕਰਵਾਣਗੇ ਹਨਾ, ਉਹ ਇਹ ਵਧ ਵਧੀਆ ਚੀਜ਼ ਖੋਲੀ ਏ ਇਹਨਾਂ ਨੇ, ਚਲੋ ਜੋ ਬੱਚੇ ਐਫਰਡ ਨਹੀਂ ਕਰ ਸਕਦੇ, ਚਲੋ
ਹੁੰਦੀ ਆ, ਮਤਲਬ ਕੋਈ ਪਿੰਡ ਦੀ ਜਿਵੇ ਕੋਈ ਗੱਲ ਹੋਈ ਐ, ਸਾਰੇ ਇਕੱਠੇ ਹੋ ਕੇ ਆ ਜਾਂਦੇ ਆ। ਇਸ ਮਤਲਬ ਹੈਲਪ ਹੈਲਪਨੈਸ ਨੇਚਰ ਹੈਗਾ ਹਨਾ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ-ਬਿਲਕੁਲ, ਹਾਂਜੀ ਸਾਡੇ ਉੱਥੇ ਤਾਂ ਕੋਈ ਆਪਣਾ ਵੀ ਨੀ ਆਂ ਹਾਂ ਹ ਬਿਲਕੁਲ-ਬਿਲਕੁਲ ਵਧੀਆ
ਕਿਸੇ ਦਾ ਕਿਸੇ ਦਾ ਕੋਈ ਰੌਲਾ ਪੈ ਗਿਆ, ਸਾਰੇ ਆ ਜਾਣਗੇ, ਜਿਵੇਂ ਕੋਈ ਸਰਕਾਰੀ ਗੱਲ ਹੋ ਗਈ ਆ। ਕੋਈ ਵੀ ਜ਼ਮੀਨ ਨੂੰ ਲੈ ਕੇ ਇਸ਼ੂ ਹੋ ਗਿਆ ਸਾਰੇ ਦਾ
ਬਿਲਕੁਲ ਹਾਂ, ਕੁਛ ਵੀ ਹੁੰਦਾ ਨਾ ਹਾਂ ਬਿਲਕੁਲ ਇਹ ਵੀ ਕਿ ਇਹ ਨੀ ਕਿ ਸਾਡੇ ਸ ਸਿਰਫ ਅ ਮਤਲਬ ਇੱਕ ਹੀ ਕਮਿਊਨਿਟੀ ਵਾਲੇ, ਹਰ ਇੱਕ ਕਮਿਊਨਿਟੀ ਟੀ ਦਾ ਆ ਜਾਂਦਾ, ਹਾਂ ਇੱਕ ਹੋ ਜਾਂਦੇ ਨੇ, ਇਹ ਵਧੀਆ ਗੱਲ ਐ ਕਿ ਇੱਧਰ ਦੀ ਅਗਰ ਕਿਸੇ ਦੀ ਵੀ ਕਮਿਊਨਿਟੀ, ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਚੀਜ਼ ਹੋਏਗੀ ਨਾ। ਕਿਸੇ ਦੀ ਜ਼ਮੀਨ ਜਾ ਰਹੀ ਐ, ਜਾਂ ਕੁਛ ਵੀ ਸਾਰੇ ਇਕੱਠੇ ਹੋ ਕੇ ਉਹ ਉਸਦੀ ਮਦਦ ਕਰਦੇ ਨੇ।
ਹਾਂ ਉਹ ਤੇ ਹੈ ਬਾਕੀ ਸਾਡੇ ਇਧਰ ਆਂਦਾ, ਕਿਸੇ ਦਾ ਕੋਈ ਰੌਲਾ ਪਿਆ, ਆਪਣੇ ਤੋਂ ਮਤਲਬ ਰੱਖੋ, ਆਪਾਂ ਨੀ ਜਾਂਦੇ।
ਹਾਂ, ਇੱਧਰ ਤੇ ਆਪਣੇ ਹੀ ਵਿੱਚ ਕਰ ਲੈਂਦੇ ਆ, ਸਹੀ ਕਹਿ ਰਹੇ ਹੋ ਤੁਸੀਂ। ਜੀ-ਜੀ-ਜੀ-ਜੀ
ਚਲੋ ਠੀਕ ਹੈ ਫਿਰ ਦੀਦੀ ਬਾਅਦ ਚ ਕਰਕੇ
ਠੀਕ ਜੀ-ਜੀ-ਜੀ ਠੀਕ ਹੈ ਠੀਕ ਥੈਂਕ ਯੂ ਸੋ ਮਚ ਫੋਰ ਦਿਸ ਓਕੇ-ਓਕੇ ਥੈਂਕ ਯੂ ਜੀ ਥੈਂਕ ਯੂ।